ਹੈਲੋ
ਹੈਲੋ
ਸਤਿ ਸ੍ਰੀ ਅਕਾਲ ਨਿੰਮੋ ਕੀ ਹਾਲ ਨੇ ਤੇਰੇ?
ਸਤਿ ਸ਼੍ਰੀ ਅਕਾਲ ਠੀਕ ਹਾਂ ਮੈਂ ਤੂੰ ਦੱਸ ਠੀਕ ਏ?
ਮੈਂ ਵੀ ਠੀਕ ਆ ਹੋਰ ਦੱਸ ਤੂੰ ਘਰੇ ਸਭ ਸਾਰੇ ਠੀਕ ਨੇ?
ਹਾਂ ਸਭ ਠੀਕ ਨੇ।
ਮੈਂ ਕਿਹਾ ਚੱਲ ਤੂੰ ਤੇ ਯਾਦ ਕਰਦੀ ਨੀ ਮੈਂ ਯਾਦ ਕਰ ਲਵਾਂ ਤੈਨੂੰ।
ਨਹੀਂ ਆ ਬਸ ਥੋੜਾ ਜਿਹਾ ਘਰ ਦੇ ਕੰਮਾਂ ਚ ਸਾਫ਼-ਸਫ਼ਾਈ ਵਿੱਚ ਵਿਅਸਤ ਸੀ ਮੈਂ।
ਅੱਛਾ-ਅੱਛਾ ਠੀਕ ਹੈ ਤੁਸੀਂ ਵੀ ਘਰ ਦੀ ਸਫ਼ਾਈ ਕਰ ਰਹੇ ਸੀਗੇ।
ਹਾਂ-ਹਾਂ।
ਹਾਂ ਅਸੀਂ ਵੀ ਅੱਜ ਅਸੀਂ ਵੀ ਅਹ ਦਸ ਕੁ ਦਿਨ ਪਹਿਲਾਂ ਸਫ਼ਾਈ ਕੀਤੀ ਸੀ ਯਾਰ ਸ ਸਫਾਈ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਾਂ ਕਿਉਂਕਿ ਸਫ਼ਾਈ ਬਿਨਾਂ ਕੁਛ ਵੀ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਆਪਣੇ ਘਰ ਆਪਣੇ ਆਸ-ਪਾਸ ਚੀਜ਼ਾਂ ਨਾ ਸਾਫ਼ ਰੱਖੀਏ ਨਾ ਤੇ, ਅੱਧੀ ਬਿਮਾਰੀਆਂ ਐਵੇਂ ਹੀ ਲੱਗਦੀਆਂ ਨੇ ਲੋਕਾਂ ਨੂੰ।
ਹਾਂ-ਹਾਂ ਜੇ ਅਸੀਂ ਸਾਫ਼ ਸਫ਼ਾਈ ਰੱਖਾਂਗੇ ਤਾਂ ਹੀ, ਠੀਕ ਰਹਿਣਗੇ। ਜ਼ਿਆਦਾਤਰ ਜੇ ਸਾਫ਼ ਰੱਖਾਂਗੇ ਤਾਂਈ ਤਾਂ, ਹੁਣ ਜੇ ਗੰਦ ਸਾਫ ਨਹੀਂ ਸਫਾਈ ਨਹੀਂ ਕਰਾਂਗੇ ਤਾਂ ਬਿਮਾਰੀਆਂ ਵੀ ਇਸ ਤੋਂ ਬਹੁਤ ਫੈਲਣਗੀਆਂ।
ਉਹੀ ਗੱਲ ਤੇ ਮੈਂ ਕਹਿ ਰਹੀ ਹਾਂ ਸਾਨੂੰ ਸ ਸਾਫ਼ ਸਫ਼ਾਈ ਜ਼ਰੂਰ ਰੱਖਣੀ ਚਾਹੀਦੀ ਐ। ਸਕੂਲਾਂ ਚ ਵੀ ਸਾਫ਼-ਸਫ਼ਾਈ ਹੋਣੀ ਚਾਹੀਦੀ ਹੈ ਹਸਪਤਾਲਾਂ ਚ ਵੀ। ਮੈਂ ਮੈਂ ਮੇਰਾ ਤਾਂ ਇ ਇੱਕਬਹੋਰ ਮਨ ਹੈ ਮੈਂ ਮਤਲਬ ਪਤਾ ਕੀ ਕਰਦੀ ਹਾਂ ਮੈਂ ਤੈਨੂੰ ਦੱਸਦੀ ਹਾਂ ਆਪਣਾ। ਸਾਰਾ ਸਾਫ਼-ਸਫ਼ਾਈ ਦਾ, ਕੀ ਵੀ ਮੇ ਮੈਂ ਤਾਂ ਆਪਣੇ ਆਸ-ਪਾਸ, ਆਪਣੇ ਪੜੋਸੀਆਂ ਨੂੰ ਵੀ ਦੱਸਦੀ ਹਾਂ ਵੀ ਸਾਫ਼-ਸਫ਼ਾਈ ਬਹੁਤ ਜਰੂਰੀ ਹੈ ਜ਼ਿੰਦਗੀ ਚ ਸਾਫ਼ ਸਫਾਈ ਬਿਨਾ ਕੁਛ ਨੀ ਹੁੰਦਾ, ਤੇ ਮੈਂ ਕੀ ਕਰਦੀ ਹਾਂ ਮੈਂ ਸਾਰਾ ਘਰ ਦੀ ਵੀ ਸਫ਼ਾਈ ਕਰਦੀ ਹਾਂ ਆਪਣੇ ਆਸ-ਪਾਸ ਦਾ ਵੀ ਸਾਰਾ ਸਾਫ਼ ਕਰਦੀ ਹਾਂ ਕਿ ਕੋਈ ਵੀ ਅਹ ਬਿਲਕੁਲ ਵੀ ਉਹ ਨਾ ਹੋਵੇ ਤੇਰੀ ਸੈਡ ਤੋਂ ਨਾ ਬਹੁਤ ਜ਼ਿਆਦਾ ਖੜ-ਖੜ ਦੀ ਆਵਾਜ਼ ਆਉਂਦੀ ਪਈ ਏ ਬਿਲਕੁਲ ਕਲੀਅਰ ਆਵਾਜ਼ ਨਹੀਂ ਆਂਦੀ ਪਈ ਤੇਰੀ ਮੈਨੂੰ ਸਾਫ਼ ਆਵਾਜ਼। ਤੇ ਨਾ ਮੈਂ ਸਾਰੇ ਬਿਲਕੁਲ ਸਾਫ ਕਰਕੇ ਫੇਰ ਮੈਂ ਉਹ ਕਰਦੀ ਆ ਤੇ ਮੇਰਾ ਮਾਨਨਾ ਇਹ ਆ ਕਿ ਸਾਨੂੰ ਗੁਰਦੁਆਰੇ ਜਾ ਕੇ, ਮੰਦਿਰ ਜਾ ਕੇ ਵੀ ਸੇਵਾ ਲੈਣੀ ਚਾਹੀਦੀ ਏ ਉ ਉੱਥੇ ਵੀ ਆਪਾਂ ਨੂੰ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ। ਵੈਸੇ ਤਾਂ ਹਾਂ
ਸੀ ਸਾਨੂੰ ਦੱਸਦੀ ਹਾਂ ਕਿ ਆਪਣੇ ਆਸ ਪਾਸ ਸਫਾਈ ਰੱਖਿਆ ਕਰੋ ਜਿਹੜਾ ਗੰਦ ਹੁੰਦਾ ਉਹ, ਬਾਹਰ ਅੱ ਡਸਟਬਿਨ 'ਚ ਸੁੱਟ ਕੇ ਆਇਆ ਕਰੋ
ਹਾਂ ਮੈਂ ਮੇਰਾ ਤਾਂ ਇਹ ਮੰਨ ਹੈ, ਕਿ ਆਪਾਂ ਨੂੰ ਜਿਹੜਾ ਵੀ ਮਤਲਬ ਜਿਵੇਂ ਸਬਜ਼ੀਆਂ ਦੇ ਫਲਾਂ ਦੇ ਛਿੱਲਕ ਹੁੰਦੇ ਨੇ, ਉਹ ਆਪਾਂ ਮਿੱਟੀ ਚ ਕਰ ਦੇਣੇ ਚਾਹੀਦੇ ਨੇ। ਕਿਉਂਕਿ ਉਹਨਾਂ ਚ ਕੀ ਹੁੰਦਾ ਹੈ, ਕਿ ਆਪਾਂ ਮਿੱਟੀ ਚ ਰਲਾਵਾਂਗੇ ਉਹਨਾਂ ਨੂੰ। ਤੇ ਮਿੱਟੀ ਫੁਰਤੀਲੀ ਬਣ ਜਾਂਦੀ ਹੈ, ਠੀਕ ਹੈ, ਤੇ ਹਾਂ ਬਾਕੀ ਜਿਹੜੀ ਚੱਪਲ ਨੇ ਉਹ ਆਪਾਂ ਨੂੰ ਫੂਕਣੀਆਂ ਨਹੀਂ ਚਾਹੀਦੀਆਂ, ਕਿਉਂਕਿ ਉਸ ਤੋਂ ਕੀ ਹੁੰਦਾ ਹੋਰ ਪ੍ਰਦੂਸ਼ਣ ਫੈਲਦਾ ਹਵਾ ਚ ਸਾਂਸ ਚ ਦਿੱਕਤ ਬਿਮਾਰੀਆਂ ਹੀ ਫੈਲਦੀਆਂ ਨੇ, ਸਾਨੂੰ ਸਾਫ਼ ਸਫ਼ਾਈ ਵੀ ਤਰੀ ਕੇਅਰ ਕਰਨੀ ਚਾਹੀਦੀ ਹੈ ਵੀ ਆਪਾਂ ਨੂੰ ਇਹ ਕੂੜਾ ਕਿ ਕਿਵੇਂ ਉਹਦਾ ਇਸਤੇਮਾਲ ਕਰਨਾ, ਇਸ ਕੁੜੇ ਦਾ ਕਿਵੇਂ ਇਸਤੇਮਾਲ ਕਰਨਾ, ਹਰ ਕੁੜੇ ਦਾ। ਕੁੜੇ ਦਾ ਵੀ ਕੀ ਹੁੰਦਾ ਹੈ। ਜਿਹੜਾ ਵੀ ਕਬਾੜ ਹੁੰਦਾ, ਉਹਦਾ ਵੀ ਆਪਾਂ ਇਸਤੇਮਾਲ ਕਰ ਸਕਦੇ ਨੇ। ਸਾਨੂੰ ਇਹ ਗੱਲਾਂ ਵੀ ਲੋਕਾਂ ਨੂੰ ਸਮਝਾਉਣੀਆਂ ਚਾਹੀਦੀਆਂ ਨੇ, ਵੀ ਕੂੜੇ ਅਲੱਗ ਅਲੱਗ ਜਗ੍ਹਾ ਤੇ ਪਾਓ। ਜਿਵੇਂ ਸਾਨੂੰ ਕਿ ਵੋ ਅਹ ਕੁੜੇਦਾਨ ਦੀ ਹੁੰਦੇ ਨੇ, ਜਿਹੜੇ ਕੁੂੜੇਦਾਨ ਹੁੰਦੇ ਨੇ ਉਹਨਾਂ ਚ ਲਾਲ ਰੰਗ ਹਰਾ ਰੰਗ ਤੇ ਪੀਲਾ ਰੰਗ ਐਵੇਂ ਦੀਆ ਹੁੰਦਾ, ਸਾਨੂੰ ਉਹਦੀ ਚੀਜ਼ ਪਾ ਕੇ ਆਉਣਾ ਚਾਹੀਦਾ। ਚਾਹੀਦਾ, ਉਹਤੋਂ ਕੀ ਹੁੰਦਾ ਜਿਹੜਾ ਵੀ ਉਹ ਦੁਬਾਰਾ ਬਣਕੇ ਵੀ ਆਉਂਦਾ ਹੈ, ਪਲਾਸਟਿਕਾਂ ਦਾ, ਉਹ ਦੁਬਾਰਾ ਪਲਾਸਟਿਕ ਬਣ ਕੇ ਆ ਜਾਂਦੀ ਹੈ। ਉਸ ਕੁੂੜੇ ਦਾ, ਲੋਕੀ ਕੀ ਕਰਦੇ ਨੇ ਹਾਂ ਹੁਣ ਕੀ ਹੁੰਦਾ, ਅੱਧੇ ਲੋਕੀ ਅੱਗ ਲਾ ਦਿੰਦੇ ਨੇ, ਫੇਰ ਉਹ ਤੋਂ ਕੀ ਹੈ ਪ੍ਰਦੂਸ਼ਣ ਫੈਲਦਾ, ਪ੍ਰਦੂਸ਼ਣ ਤੋਂ ਬਿਮਾਰੀਆਂ ਫੈਲਦੀਆਂ ਨੇ, ਲੋਕੀ ਕੀ ਕਰਦੇ ਨੇ ਨਦੀਆਂ ਚ ਪਾਣੀਆਂ ਚ, ਕੂੜਾ ਡਿੱਗ ਦਿੰਦੇ ਨੇ, ਉਹ ਚੀਜ਼ਾਂ ਸਾਨੂੰ ਨਹੀਂ ਕਰਨੀ ਚਾਹੀਦੀ, ਸਾਨੂੰ ਸਮਝਾਉਣਾਾ ਚਾਹੀਦਾ ਹੈ
ਇਸ ਪਲਾਸਟਿਕ ਨੂੰ ਫੂਕਣ ਨਾਲੋਂ, ਜਿਵੇਂ ਬਜ਼ੁਰਗ ਹੁੰਦੇ ਨੇ, ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ, ਆਹ ਸਭ ਤੋਂ ਬਚਣ ਲਈ ਸਾਨੂੰ ਪਲਾਸਟਿਕ ਫੈਂਕ ਸੁੱਟ ਦੇਣੀ ਚਾਹੀਦੀ ਹੈ, ਕੁੂੜੇ ਦਾਨ ਵਿੱਚ
ਹਾਂ ਤੇ ਉਹ ਆਪੇ ਕੀ ਹੁੰਦਾ ਹੈ, ਫੈਕਟਰੀਆਂ ਚ ਜਾ ਕੇ, ਉਹ ਬਣ ਕੇ ਦੁਬਾਰ ਆ ਜਾਂਦੀ ਆ
ਹਾਂ ਹਾਂ
ਮੇਰਾ ਤਾਂ ਬਿਲਕੁਲ ਮਾਣ ਇਹ ਹੈ ਵੀ ਸਾਨੂੰ ਮਤਲਬ ਸਮਝਦਾਰੀ ਨਾਲ, ਇਹ ਕੰਮ ਕਰਨੇ ਚਾਹੀਦੇ ਨੇ। ਕਿ ਆਪਾਂ ਨੂੰ ਸਾਫ਼ ਸਫ਼ਾਈ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਬਨ ਭਾਗ ਏ ਸਾਡੀ ਜ਼ਿੰਦਗੀ ਦਾ, ਕਿ ਸਾਨੂੰ ਸਾਫ਼ ਸਫ਼ਾਈ ਰੱਖ। ਰੱਖਣੀ ਚਾਹੀਦੀ ਹੈ, ਜੇ ਆਪਾਂ ਸਾਫ਼ ਸਫ਼ਾਈ ਰੱਖਾਂਗੇ। ਵੇਖੀ ਤੂੰ, ਆਪਾਂ ਘਰ ਦੀ ਤੂੰ ਗੱਲ ਲਗਾ ਲੈ। ਜੇ ਆਪਾਂ ਘਰ ਚ ਸਫ਼ਾਈ ਨਾ ਰੱਖਣ, ਤੇ ਕੋਈ ਆਵੇ। ਤੇ ਉਹ ਵੀ ਬੰਦਾ ਕੀ ਹੁੰਦਾ ਹੈ, ਕਿ ਵੀ ਉਹ ਠੀਕ ਜਾ ਨਹੀਂ ਲੱਗਦਾ। ਉਹ ਵੀ ਵੇਖ ਕੇ ਕਹੂਗਾ, ਕੀ ਹਾਲ ਨੇ ਘਰ ਦੇ। ਤੇ ਬੰਦੇ, ਲੋਕੀ ਕੀ ਅੱਜ ਕੱਲ੍ਹ ਤੇ ਬਹੁਤ ਜ਼ਿਆਦਾ ਲੋਕਾਂ ਦਾ। ਉਹ ਇਹ, ਕਿ ਵੀ ਲੋਕ ਵੀ ਆ ਕੇ ਸਾਫ਼ ਸਫ਼ਾਈ ਦੇਖਦੇ ਨੇ, ਕਿ ਕਿੰਨੀ ਸਾਫ਼ ਸਫ਼ਾਈ ਹੈਗੀ ਹੈ ਕਿੰਨੀ ਨਹੀਂ ਹੈਗੀ ਹੈ।
ਤੁਸੀਂ ਸਹੀ ਕਹਿੰਦੀ ਏ, ਜਿਵੇਂ ਕੋਈ ਰਿਸ਼ਤੇਦਾਰ ਆਉਂਦੇ ਹੋ, ਜੇ ਸਾਫ਼ ਸਫ਼ਾਈ ਨਾ ਹੋਵੇ ਤਾਂ ਉਹ ਕਿਤੇ ਜਾ ਕੇ ਐਵੇਂ ਕਹਿੰਦਾ, ਕਿ ਉਸਦੇ ਘਰ ਵਿੱਚ ਤਾਂ ਸ ਸਫਾਈ ਮਾੜੇ ਜੀ ਵੀ ਨਹੀਂ ਸੀ, ਜਮਾ ਵੀ ਨਹੀਂ ਸੀ
ਹਾਂ ਹਾਂ ਤੇ ਮੈਂ ਤਾਂ ਇੱਕ ਗੱਲ, ਹੋਰ ਮੈਨੂੰ ਸਮਝ ਆਈ ਹੈ ਜਿਹੜੀ ਕਿ ਮੈਂ ਤੈਨੂੰ ਪਤਾ ਹੈ ਮੈਂ ਸਵਾਸਥ ਵਿਭਾਗ ਚ ਕੰਮ ਕਰਦੀ ਆ। ਤੇ ਮੈਂ ਉੱਥੇ ਕੀ ਵੇਖਦੀ ਹਾਂ ਕਿ ਮੈਂ ਤਾਂ ਉੱਥੇ ਇੰਨਾ ਮੈਨੂੰ ਮੇਰਾ ਵੇਖ ਕੇ ਇੰਨਾ ਮਨ ਖੁਸ਼ ਹੁੰਦਾ ਹੈ ਨਾ ਸੱਚ ਕਹਿ ਰਹੀ ਹਾਂ ਮੈਂ ਦਿਲੋਂ ਮੈਂ ਦਿਲੋਂ ਉਹਨਾਂ ਦੀ ਇੱਜਤ ਕਰਦੀ ਹਾਂ ਜਿਹੜੇ ਉੱਥੇ ਕੰਮ ਕਰਦੇ ਨੇ ਅੰਕਲ ਆਂਟੀ। ਇੰਨੀ ਸਫ਼ਾਈ ਰੱਖਦੇ ਨੇ ਨਾ ਉਹ ਚਾਰ-ਚਾਰ ਵਾਰੀ ਪੋਚਾ ਲਾਦੇ ਨੇ।
ਤੂੰ ਸਹੀ ਕਹਿੰਦੀ ਪਈ ਏ।